ਹਾਂਜੀ ਆਵਾਜ਼ ਆ ਰਹੀ ਹਾਂਜੀ, ਹਾਂਜੀ ਆ ਰਹੀ ਆ ਆਵਾਜ਼ ਵਿੱਚ ਨਾ ਗ ਫੋਨ ਆ ਰਿਹਾ ਸਤਿ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ
ਹਾਂਜੀ।
ਹੋਰ, ਹੋਰ ਤੁਸੀਂ ਦੱਸੋ ਕਿਵੇਂ ਹੋ?
ਵਧੀਆ ਜੀ ਤੁਸੀਂ ਦੱਸੋ ਦਧ ਦੱਸ ਚ ਹਾਂਜੀ, ਹਾਂਜੀ ਹਣ ਤੁਹਾਡੇ ਜਵਾਕ ਬੱਲੇ ਠੀਕ ਹੈ, ਹਾਂਜੀ ਮੌਸਮ ਬਹੁਤ ਠੰਡਾ ਹੋਹਾ ਪਿਆ ਕਿੰਨੇ ਜਵਾਕ ਹੈ ਤੁਹਾਡੇ ਕਿੰਨੇ ਜਵਾਕ ਹੈ।
ਚੇ ਹੈ।
ਸ਼ਰਾਰਤੀ ਹੋੋਂਣ ਗੇ ਨਾ ਬਹੁਤ ਜ਼ਿਆਦਾ।
ਜੀ ਬਹੁਤ ਹੀ ਜ਼ਿਆਦਾ ਛੋਟੇ ਹੈਗੇ ਇੱਕ ਪੰਜ ਸਾਲ ਦਾ ਹੈ, ਇੱਕ ਢਾਈ ਸਾਲ ਦੀ ਹੈਗੀ ਉਹ ਫੇਰ ਤੁਹਾਨੂੰ ਪਤਾ ਹੀ ਹੈ ਛੋਟੇ ਤਾਂ ਫੇਰ ਜ਼ਿਆਦਾ ਹੀ ਲੜਦੇ
ਉਹ ਮਤਲਬ ਹਾਂਜੀ ਦਾ ਮਤਲਬ ਫਾਵਾ ਲਾ ਰੱਖਿਆ ਵੇ। ਤੁਹਾਡੀ ਨਾ
ਬਸ ਸਾਰਾ ਦਿਨ ਇਹੀ ਕੰਮ ਨਹੀਂ ਮੁੱਕਦਾ ਹੈਗਾ, ਘਰ ਦੇ ਕੰਮ ਕਰਦਿਆਂ ਤਾਂ ਬਸ ਉਹਨਾਂ ਤੇ ਰਹੋ ਕਿਉਂਕਿ ਸ਼ਰਾਰਤ ਹੈਗੇ ਆ ਇੰਨੇ ਲੜਦੇ ਹੈਗੇ ਬ ਇੱਕ ਦੂਜੇ ਦੇ ਬਾਲ ਪੱਟ ਹੈਗਾ ਬੁਰਾ ਹਾਲ ਐਵੇਂ ਲੜਦੇ ਹੈਗੇ ਫਿਰ ਛਡਾਉਣੇ ਪੈਂਦੇ ਆ। ਹੂੰ ਮੇਰੀ ਗੁੜੀਆਂ ਤਾਂ ਐਵੇਂ ਤ ਹੈਗੀ ਉਹਨੂੰ ਤਾਰੀਸ ਬਹੁਤ ਆਉਂਦੀ ਹੈਗੀ ਜਦੋਂ ਕੋਈ ਉਹਨੂੰ ਚੀਜ਼ ਨਾ ਦਿੱਤੀ ਤਾਂ, ਬਸ ਫਿਰ ਦੂਸਰੀ ਵਾਰ ਉਹ ਚੀਜ਼ ਲੈਣੀ ਵੀ ਨਹੀਂ ਹੇਗੀ। ਫੇਰ ਬਸ ਰੋਂਦੀ ਹੈ ਵੀ ਹੂੰ। ਰਾਤੀ, ਹੂੰ ਰਾਤੀ ਮੈਂ ਖਾਣਾ ਬਣਾ ਰਹੀ ਸੀ। ਮੈਨੂੰ ਕਹਿੰਦੀ ਮੰਮਾ ਰੋਟੀ ਦੇ ਦੋ ਹੋਗਾ। ਮੈਂ ਦਿੱਤੀ ਨੀ ਗੀ। ਮੈਂ ਕਿਹਾ ਚੱਲ ਇੱਕ ਮਿੰਟ ਰੁੱਕ ਮੈਂ ਤਾਂ ਤੈਨੂੰ ਦਿੰਨੀ ਹੈਂਗੀ। ਮੈਂ ਰੋਟੀ ਬਣਾਈ ਜਾਂਦੀ ਹੈਗੀ।ਮੈਂ ਕਿਹਾ ਇੱਕ ਵਾਰੀ ਰੁੱਕ ਕਹਿ ਕੇ ਰੋਟੀ ਰਾੜ ਲੂ, ਤੇ ਮੇਰੇ ਵੰਢ, ਦੰਦੀ ਵੱਢੀ। ਗੱਲ
ਹਾਂਜੀ।
ਕੇਤੀ ਜਲਦੀ ਦੇਗਾ। ਸਬਰ ਸਬਰ ਵੀ ਨੀ ਹੁੰਦਾ ਹੈਗਾ। ਮੈਂ ਕਿਹਾ ਦੇਖੋ ਬੱਚਿਆਂ ਤੋਂ ਸਬਰ ਵੀ ਨੀ ਹੁੰਦਾ ਹੈਗਾ। ਤੇ ਓਦਾਂ ਮੈਂ ਪਹਿਲਾਂ ਕਹੀ ਗਈ। ਓਦਾਂ ਪਹਿਲਾਂ ਮੈਂ ਕਿਹਾ- ਮੈਂ ਕਿਹਾ ਨਾ ਮੈਂ ਕਿਹਾ ਰੋਟੀ ਖਾ ਲਓਗਾ। ਨਹੀਂ, ਅਜੇ ਨੀ ਖਾਂਦੇ, ਅਜੇ ਨਹੀਂ ਖਾਂਦੇ ਤੇ ਜਦੋਂ ਮੈਂ ਰੋਟੀ ਰੋਟੀ ਬਣਾਈ ਆਨੀ ਕਿ ਅੱਧੀ ਰਹਿ, ਅੱਧੀ ਬਣਾ ਲਈ ਗ ਤੇ ਉਹਦੇ ਵਿੱਚ ਜਾ ਕੇ, ਕੇ ਮੈਨੂੰ ਰੋਟੀ ਦੋ। ਮੈਂ ਕਿਹਾ ਮੈਂ, ਮੈਂ ਦਿੰਦੀ ਹਾਂ ਇੱਕ ਵਾਰੀ ਰੁਕ। ਬਸ
ਅੱਜ-ਕੱਲ੍ਹ ਬੱਚੇ ਹੈ ਹੀ ਬਹੁਤ ਸ਼ਰਾਰਤੀ। ਪਹਿਲਾਂ ਵਾਲੇ ਬੱਚਿਆਂ ਚ ਤੇ ਅੱਜ ਵਾਲੇ ਬੱਚਿਆਂ ਚ ਅੱਗੋਂ ਬਹੁਤ ਫ਼ਰਕ ਹੈ। ਪਹਿਲਾਂ ਆਰਾਮ ਨਾਲ ਬੱਚੇ, ਖੇਡੀ ਜਾਂਦੇ ਸੀਗੇ। ਹੈਲੋ। ਹੈਲੋ।
ਤੈਨੂੰ ਕਿਹਾ
ਹਾਂਜੀ, ਹਾਂਜੀ ਹੁਣ ਤਾਂ ਸਾਰਾ ਕੁਛ ਚੇਂਜ ਤੁਹਾਡੀ ਨਾ ਆਵਾਜ਼ ਤੇ ਆਉਣੋ ਹੱਟੀ ਜਾਂਦੀ ਏ ਤਾਂ ਕਰਕੇ
ਅੱਛਾ, ਨਹੀਂ ਹੈਨਾ ਹੁਣ ਤਾਂ ਸਾਰਾ ਕੁਛ ਹੀ ਚੇਂਜ ਹੋ ਗਿਆ ਨਾ। ਵੀ ਤਾਂ ਕਰੇ ਫਿਰ ਬੱਚਿਆਂ ਤੇ ਵੀ ਫ਼ਰਕ ਪੈ ਗਿਆ। ਪਹਿਲਾਂ ਆਲਾ ਆਪਣੇ ਬਚਪਨ ਕਿੰਨਾ ਸੀਗਾ ਸਹੀ, ਹਾਂ।
ਬੱਚੇ ਤੋਂ ਐਵੇਂ ਸਮਝ ਲੋੋ ਵੀ ਕੰਪੂਟਰ ਹੀ ਹੈ। ਕੰਮਪੂਟਰ ਨਾਲੋਂ ਜ਼ਿਆਦਾ ਤੇਜ਼ ਹੈ। ਪਹਿਲਾਂ ਵਾਲੇ ਬੱਚੇ ਸੀਗੇ, ਆਰਾਮ ਨਾਲ ਕੋਈ ਚੀਜ਼ ਲਿਆ ਕੇ ਦੇਤੀ ਐ ਤੇ ਆਰਾਮ ਨਾਲ ਖੇਡੀ ਜਾਂਦੇ ਸੀ। ਲੜਦੇ ਵੀ ਨੀ ਸੀਗੇ, ਅੱਜ-ਕੱਲ ਆਲੇ ਤਾਂ ਦਸ ਮਿੰਟ ਨੀ ਆਪਾਂ ਬਿਠਾ ਸਕਦੇ। ਦਸ ਮਿੰਟਾਂ ਦੇ ਵਿੱਚ ਹੀ ਇਨਾ ਬ, ਦਸ ਮਿੰਟਾਂ ਦੇ ਵਿੱਚ ਇੰਨਾ ਉਹ ਕਰ ਲੈਂਦੇ, ਲੜ ਲੰਦੇ ਹੈਗੇ। ਹੂੰ, ਹੁਣ ਤਾਂ ਭਲਾ ਦੀ ਸੌ ਦੀ ਚੀਜ਼ ਲੈ ਕੇ ਦੇ ਦੋ ਬੱਚੇ ਦੇ ਸਾਹਮਣੇ ਵੀ ਤੂੰ ਇੱਥੇ ਬੈਠਾ ਰਹੀ। ਅ-ਹਹ ਨਹੀਂ ਬਹਿੰਦੇ।
ਹੂੰ, ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ। ਬੱਚਿਆਂ ਨੂੰ
ਹੂੰ ਪਹਿਲਾ ਆਰਾਮ ਨਾਲ ਚੀਚੀ ਬੱਚੇ ਪੰਜ-ਪੰਜ, ਛੀ- ਛੀ, ਬੱਚੇ ਹੁੰਦੇ ਸੀਗੇ। ਆਰਾਮ ਨਾਲ ਕੋਈ ਚੀਜ਼ ਦੇਤੀ ਤਾਂ ਆਰਾਮ ਨਾਲ ਖੇਡੀ ਜਾਂਦੇ ਸੀਗੇ ਹੁਣ ਤਾਂ ਦੱਸੀ ਜਾਂਦੇ ਹਾਂ ਵੀ ਤੁਸੀਂ ਗਾ ਚਾਹੇ ਪੰਜ ਸੌ ਦੀ ਚੀਜ਼ ਰੱਖ ਦੋਗੇ ਅੱਗੇ ਤਾਂ ਵੀ ਨੀ ਖੇਡਣਾ ਹੈਗਾ ਉੱਥੇ।
ਹਾਂਜੀ। ਚ-ਚ ਤੁਸੀਂ ਕੀ ਕੰਮ ਕਰਦੇ ਹੋ ਆਪ। ਬਸ ਕੋਈ ਕੰਮ ਕਰਦੀ ਆ ਥੋੜ੍ਹਾ ਬਹੁਤ।
ਨਹੀਂ ਮੈਂ ਫਰੀ ਹੈਂਗੀ ਬਸ। ਸਹੀ ਹੈਗਾ ਫੋਨ ਦੇ ਉੱਤੇ ਹੈਗਾ ਥੋੜ੍ਹਾ ਮੋਟਾ ਕਰ ਲੇ।
ਕਿਉਂਕਿ ਇਸ ਅੱਗੇ ਦੇ ਇਸ ਟਾਈਮ ਦੇਖੋ ਨਾ ਤੇ ਵੀ ਸਾਰਿਆਂ ਨੂੰ ਕਮਾਉਣਾ ਪੈਂਦਾ ਹੈ ਨਾ ਅਗੇ ਮਹਿੰਗਾਈ। ਬਹੁਤ ਹੋਗੀ ਹੈ। ਤੇ ਸਾਰੀਆਂ ਚੀਜ਼ਾਂ ਜੀ ਮਹਿੰਗੀ ਹੋਗੀ ਹੈ ਤਾਂ ਆਪਾਂ ਵੀ ਥੋੜ੍ਹਾ ਬਹੁਤ ਸਲਾਈ ਚ।
ਹਾਂ-ਹਾਂ। ਉਹੀ ਤਾਂ ਹੈ ਬਾਕੀ ਹੁਣ ਗਾ ਥੋੜ੍ਹਾ ਘਣਾ ਵੀ ਫੋਨ। ਦਿੱਤੋ ਅੱਜ ਕੱਲ ਨਵੀਆਂ ਤੋਂ ਨਵੀਆਂ ਚੀਜ਼ਾਂ ਚੱਲ ਪਈਆਂ ਵੀ ਹਾਂ ਐਵੇਂ ਕੰਮ ਕਰੋਂਗੇ ਤਾਂ ਇੰਨੇ ਪੈਸੇ ਮਿਲਦੇ ਹੈਗੇ ਤਾਂ ਕਰਕੇ ਬਸ ਉਹਦੇ ਵਿੱਚ ਥੋੜ੍ਹਾ ਮੋਟਾ ਦੇਖਦੇ ਰਹਿੰਦੇ ਕਰਦੇ ਰਹਿੰਦੇ ਹੈਗੇ।
ਅੱਜ ਕੱਲ ਫੇਰ ਮਹਿੰਗਾਈ ਬਹੁਤ ਜ਼ਿਆਦਾ ਨਾ ਗ। ਐਏਂ ਆ ਵੀ ਹਾਂ ਹਾਊਸ ਵਾਈਫ ਆ ਬਾਹਰ ਤਾਂ ਜਾ ਨਹੀਂ ਸਕਦੀ ਹੇਗੀ ਚਲੋ ਘਰੇ ਬੈਠ ਕੇ ਵੀ ਮਾੜਾ ਮੋਟਾ ਹੋਜੇ ਇੰਨਾ ਹੀ ਵਾਧੂ ਹੈ।
ਕਿਉਂ ਕਿਹਾ ਕਿ ਆਨੇ ਵਾਲੇ ਟਾਈਮ ਤੋਂ ਹੋਰ ਵੀ ਮੰਗਾਈ ਹੋ
ਹੂੰ-ਹੂੰ ਜਿਹੜੇ ਹਿਸਾਬ ਤੇ ਹੁਣ ਦੇਖਦੇ ਹਾਂ ਆਪਾਂ ਹੁਣ ਕਿੰਨੀ ਮਹਿੰਗਾਈ ਹੈਗੀ ਤੇ ਆਉਣ ਵਾਲਾ ਟਾਈਮ ਤਾਂ ਮੈਨੂੰ ਲੱਗਦਾ ਨੀ ਗਾ। ਹੁਣ ਅੱਜ ਕੱਲ ਆਪਾਂ ਸਿਓਨਾ ਸਿਆਉਣਾ ਵਗੈਰਾ ਦੇਖ ਲਓ ਕਿੰਨਾ ਰੇਟ ਵੱਧ ਚੁੱਕਿਆ ਹੈਗਾ ਉਹ ਕੀ ਗਰੀਬ ਕੀ ਪਾਲੂਗਾ ਓਸ ਨੂੰ ਇੰਨਾ ਰੇਟ ਵੱਧ ਗਿਆ ਹੈਗਾ ਗ਼ਰੀਬ ਲਈ ਤਾਂ ਬਹੁਤ ਔਖਾ ਹੈਗਾ ਸਾਰੇ ਪਾਸੇ। ਹੂੰ ਉਹੀ ਹੈ ਨਾ।
ਦਿਖਾਣਾ।
ਰਵਾਂਗੇ ਨਾ ਵੀ ਚਲੋ ਇੰਨਾ ਵੀ ਨਾ ਵਾਲ ਲਾ ਤਾਂ ਸਬਜ਼ੀ ਰੋਟੀ ਦਾ ਹੀ ਖਰਚਾ ਨਿਕਲੀ ਜਾਵੇ ਸਬਜ਼ੀ ਦਾ ਹੈਗਾ। ਉਹੀ ਵਾਧੂ ਆ ਦਿਨ ਦੇ ਵਿੱਚ ਬਹੁਤ ਫ਼ਰਕ ਪੈਂਦਾ ਕਿਉਂਕਿ ਪੰਜਾਹ-ਸੱਠ। ਸਠ ਰੁਪਏ ਤੋਂ ਸਬਜ਼ੀ ਘੱਟ ਨੀ ਬਣਦੀ ਹੈਗੀ। ਹਮ ਉਹੀ ਹੈ ਬਸ ਅੱਜ ਕੱਲ੍ਹ ਫੋਨ ਦੇ ਵਿੱਚ। ਕੋਈ ਮਾੜਾ ਮੋਟਾ ਇਹ ਜਿਹੀ ਚੀਜ਼ ਦੇਖਦੇ ਹੈਗੇ ਵੀ ਹਾਂਗਾ ਚਲੋ ਮਾੜਾ ਮੋਟਾ ਬਣ ਜਾ ਜੇਗਾ ਪੈਸੇ। ਕਿਉਂਕਿ ਅੱਜ, ਕੱਲ੍ਹ ਜੇ ਪੈਸੇ ਬਣਨਗੇ ਤਾਂ ਫੇਿਰ
ਬੰਦਾ ਇਕੱਲਾ ਕੀ ਕਰੂ ਹੈ। ਇੰਨੀ ਮਹਿੰਗਾਈ ਹੈ। ਬੰਦੇ ਦੀ ਤਾਂ ਕਮਾਈ ਚ ਕੁਛ ਨੀ ਹੁੰਦਾ ਹਨਾ ਤੇ ਆਪਾਂ ਨੂੰ ਵੀ ਉਹਦੇ ਨਾਲ ਚੱਲ ਕੇ ਕੰਮ ਕਰਨਾ ਪਊਗਾ ਹਾਂ ਹਾਂ ਆਪਾਂ ਨੂੰ ਵੀ ਨਾਲ ਹਾਂਜੀ ਆਪਾਂ ਨੂੰ ਵੀ ਨਾਲ ਮਿਲ ਹਾਂਜੀ ।ਕੰਮ ਕਰਨਾ ਪਊਗਾ ਫਿਰ ਵੀ ਹੋਗਾਾ।
ਕੋਈ ਇਹ ਜੇ ਆਪਾਂਗਾ ਬਰੋਬਰ ਚੱਲਾਂਗੇ ਤਾਂ ਫੇਰ ਹੀ ਚੱਲਦਾ ਕੰਮ--ਜੇ ਹੁਣ ਕੱਲਾ ਆਪਾਂ ਬੰਦੇ ਦੇ ਸਿਰ ਤੇ ਸਿੱਟ ਦੀਏ ਵੀ ਹਾਂ ਗ ਵੀ ਤੁਸੀਂ ਕਮਾਉਣਾ ਹੈਗਾ ਉਹਦੇ ਵਿੱਚ ਤਾਂ ਸਾਰਾ ਘਰ ਖਰਚਾ ਬਸਹੀ ਪੂਰਾ ਨਿਕਲਦਾ ਫੇਿਰ ਉਹ ਵੈਸੇ ਆਪਾਂ ਪੈਸੇ ਦੀ ਬੱਚਤ ਨਹੀਂ ਕਰ ਸਕਦੇ।
ਹਾਂਜੀ। ਇਹ ਤਾਂ ਕਿਉਂ ਮਹਿੰਗਾਈ ਹੈ ਨਾ ਹੁਣ ਸਿਲੰਡਰ ਵੇਖੋ ਜਦੋਂ ਮੈਨੂੰ ਯਾਦ ਨਾ ਸਿਲੰਡਰ ਦੋ ਸ ਸ ਅਢਾਈ ਸੌ ਦਾ ਆਂਦਾ ਹੁੰਦਾ ਸੀ ਹੁਣ ਸਿਲੰਡ ਦੀ ਕੀਮਤ ਵੇਖੋ ਕਿੰਨੀ ਵੱਧ ਗਈ ਨਾ ਤੇ ਕੀ ਕਰੇਗਾ ਹੁਣ ਗਰੀਬ ਹਾਂ ਹਾਂ ਹਾਂ ਤੇ ਹੁਣ ਆਉਣ ਵਾਲੇ ਟਾਈਮ ਆਪਾਂ ਕਿੱਥੋਂ ਲੈ
ਹਮ ਮਿਲਦਾ ਵੀ ਨੀ ਗਾ ਉਹ ਕਹਿੰਦੇ ਜਿਹੜੇ ਸਬਸਿਡੀ ਵਾਲੇ ਹੈਗਾ ਪਹਿਲਾਂ ਤਾਂ ਆਪਾਂ ਸਾਲ ਦੇ ਵਿੱਚ ਬਾਰਾਂ ਸਿਲੰਡਰ ਵੀ ਮਹੀਨੇ ਦਾ ਇੱਕ ਸਿਲੰਡਰ ਦਿੰਦੇ ਸੀ ਫੇਰ ਇਹਨਾਂ ਨੇਗਾ ਨੌ ਸਿਲੰਡਰ ਕਰ ਦਿੱਤਾ ਤੇ ਗ ਤੇ ਹੁਣ ਇਹਨਾਂ ਨੇ ਚਾਰ ਹੀ ਕਰ ਦਿੱਤੇਗੇ ਹੁਣ ਕਹਿੰਦੇ ਹੀ ਮਿਲਿਆ ਕਰਨਗੇ ਸਾਲ ਦੇ
ਹਾਂ ਬਸ ਪਤਾ ਇੱਕ ਵਾਰ ਹਾਂਜੀ। ਇੱਕ ਵਾਰ ਨਾ ਸਰਕਾਰ ਚ ਚਲਾ ਤਾਂ ਦਿੰਦੀ ਹੈ। ਸਕੀਮਾਂ ਤੇ ਉਹ ਪੂਰੀਆਂ ਹੁੰਦੀ ਹੈ ਨਹੀ ਹਨਾ ਜਦੋਂ ਵੋਟੇ ਨੇੋਟ ਵੋਟਾਂ ਲੈਣੀ ਹੁੰਦੀਆਂ ਆ ਬਸ ਹੋ ਜਾਂਦਾ ਸਾਰਾ ਕੁਛ ਵੋਟਾਂ ਕੇ ਬਾਅਦ ਕੁਛ ਨੀ ਹੁੰਦਾ
ਹਮ, ਹਮ। ਉਹੀ ਹੈ ਜਦੋਂ ਵੋਟਾਂ ਪੈਣੀਆਂ ਹੁੰਦੀਆਂ ਹੈਗੀਆਂ ਉਦੋਂ ਅਲੱਗ, ਅਲੱਗ ਕੋਈ ਐ ਹੁੰਦਾ ਅਸੀਂ ਐਵੇਂ ਕਰਾਂਗੇ ਕੋਈ ਲਾਲਚ ਦੇ ਦਿੰਦੇ ਬਾਅਦ ਦੇ ਵਿੱਚ ਲੋਕ ਫਸ ਜਾਂਦੇ ਹੈਗੇ ਜਾਲ ਚ ਬਾਅਦ ਚ ਫੇਰ ਉਹਹੀ ਹੈ। ਆਪਣੇ ਤੇ ਖਾ ਕੇ ਤੇ ਆਪਣੇ ਆਪਾਂ ਨੂੰ ਆਪਾਂ ਨੂੰ ਕਹਿ ਦਿੰਦੇ ਵੀ ਤੁਾਨੂੰ ਆਹ ਚੀਜ਼ ਦੇਵਾਂਗੇ ਉਹ ਦਿੰਦੇ ਕੀ ਹੈਗੇ ਆਪਣੇ ਤੋਂ ਹੀ ਲੈ ਲੈਂਦੇ ਹੈਗੇ ਆਪਣੇ ਤੇ ਕੱਢਦੇ ਆਪਣਾ ਹੀ ਸਿਰ ਤੇ ਆਪਣੀਆਂ ਹੀ ਜੁੱਤੀਆਂ
ਹਾਂਜੀ ਸਾਰਾ ਕੁਛ ਆਪਣੇ ਤੇ ਸੂਲ ਜੇ ਤ ਹੁਣ ਕਹਿੰਦੇ ਆ ਵੀ ਹੁਣ ਕਹਿੰਦੇ ਵੀ ਆਪਾਂ ਆਪਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਗੇ ਠੀਕ ਹੈ ਤੇ ਇਹ ਪਤਾ ਇਹ ਆਪਾਂ ਆਪਣੇ ਮਹਿੰਗਾਈ ਕਰਕੇ ਆਪਣੇ ਤੋਂ ਹੀ ਕੱਢਣਗੇ
ਹਮ ਹਮ ਹਮ ਇਹ ਆਪਣੇ ਤੇ ਕੱਢਣਗੇ ਕਿ ਹੁਣ ਸਿਲੰਡਰ ਵਗੈਰਾ ਮਹਿੰਗਾ ਕਰਤਾ ਤੇਲ ਵ ਵਗੈਰਾ ਮਹਿੰਗਾ ਕਰਤਾ ਸਾਰੀਆਂ ਚੀਜ਼ਾਂ ਮਹਿੰਗੀਆਂ ਕਰ ਤਆਂ ਤੇ ਉਹੀ ਹੈਗਾ ਜਿਹੜਾ ਇੱਧਰ ਇਹਨਾਂ ਨੇ ਜਾ ਜ਼ਾਰ ਕਰੂਗਾਗਾ ਤੇ ਉਹ ਇੱਧਰੋਂ ਕੱਢੀ ਜਾਊਗਾ ਹੋਰ ਤਾਂ ਫੇਿਰ ਕੋਈ ਨੀ ਇਹਦਾ ਹਾਂ
ਹਾਂ ਜਿਹੜਾ ਕਿਸਾਨ ਹੈ ਉਹ ਤਾਂ ਮਰਨੀ ਤੇ ਹੀ ਆ ਗਿਆ ਵਿਚਾਰਾ ਉਹਨੂੰ ਕੁਛ ਨ ਨਹੀਂ ਫਾਇਦਾ ਹੁੰਦਾ ਉਹਦੀ ਚੀਜ਼ ਤਾਂ ਰੇਟ ੋਂਦੇ ਨ
ਹਮ ਸਹੀ ਹੈ ਕਿਸਾਨ ਦੀ ਚੀਜ਼ ਦਾ ਰੇਟ ਨੀ ਹੈਗਾ ਤੇ ਜਿਹੜੇ ਕ ਸਰਕਾਰ ਦੀ ਚੀਜ਼ ਜਾਂ ਉਹਦੇ ਰੇਟ ਹੈਗੇ ਹੈਗੇ ਵੀ ਹੁਣ ਕੀ ਕਰਨ ਲੋਕ ਕਿਉਂਕਿ ਅੱਜ ਕੱਲ ਫਸਲਾਂ ਵੀ ਨਹੀ ਹੁੰਦੀਆਂ ਸਰਕਾਰ ਅ ਫਸਲਾਂ ਹੁੰਦੀਆਂ ਨੇਗੀਆਂ ਕਿਸਾਨ ਪਾਸੋਂ ਮਾਰਿਆ ਜਾਂਦਾ ਹੈ ਸਾਰਾ ਦਿਨ ਲਹਿੰਗਾ ਵਿਚਾਰਾ ਮਿਹਨਤ ਕਰਦਾ ਹੈਗਾ ਪਰ ਅਖੀਰ ਧੈ ਕੇ ਫਸਲ ਲੈਗੀਈ ਹੁਣ ਕਈ ਵਾਰ ਇਹਗਾ ਮੌਸਮ ਐਵੇਂ ਦਾ ਹੋ ਜਾਂਦਾ ਹੈਗਾ, ਪਰਮਾਤਮਾ ਉਹ ਕਰ ਦਿੰਦਾ ਹੈਗਾ। ਤੇ ਆ ਨਰਮੇ ਤਾਂ ਅੱਜ ਕੱਲ ਹੁੰਦੇ ਹੀ ਨੀ ਗੇ ਬਿਲ- ਕੁਲੀਗਾ
ਹਾਂਜੀ, ਖੇਤ ਹਾਂ ਹਾਂਜੀ ਖੇਤਾਂ ਚ ਕੁੱਝ ਰਹੇ ਖੇਤਾਂ ਚ ਹੁਣ ਕੁਛ ਨੀ ਹੁੰਦਾ, ਖੇਤਾਂ ਚ ਤਾਂ ਬਸ ਹੈ ਹੀ ਨੀ। ਕਿਸਾਨ ਨੂੰ ਤਾਂ, ਬਸ ਕੁਛ ਮਿਲਣਾ ਹੀ ਨਹੀਂ।
ਹਾਂ, ਬੱਚਤ ਹੁੰਦੀ ਨੀ ਗੀ ਕਿਸਾਨ ਨੂੰ ਕਿਉਂਕਿ ਠੇ- ਕ।
ਹਾਂਜੀ, ਕਿਸਾਨ ਨੂੰ ਕੋ ਹਾਂਜੀ, ਹਾਂਜੀ- ਹਾਂਜੀ ਕਿਸਾਨ ਨੂੰ ਕੋਈ ਬਚਤ ਨੀ ਆਉਂਦੀ ਉਹਦੇ ਤਾਂ ਸਪਰੇ ਦੇ, ਖਾਦ ਦੇ, ਉਹਦੇ ਕੋਲ ਵੀ ਲਗਦੇ ਵਿਚਾਰੇ ਦੇ ਹਾਂਜੀ ਤੇ ਉਹ ਜਦੋਂ ਉਹਦੀ ਯਦ ਤੇ ਉਹਦੀ ਚੀਜ਼ ਹੁੰਦਾ, ਉਹਦਾ ਕੋ ਰੇਟ ਨਹੀਂ ਹੁੰਦਾ ਹੁਣ- ਪਿਆਜ਼ ਦੇਖੋ ਚਾਲੀ ਰੁਪਏ ਕਿੱਲੋ ਕਰਤੇ। ਤੇ ਕਿਵੇਂ ਲੈ ਕੇ ਖਾਊਗਾ ਗਰੀਬ ਬੰਦਾ।
ਹੂੰ- ਹੂੰ ਪਹਿਲਾਂ ਇੰਨੇ ਹੁੰਦੇ ਨੀ ਸੀ ਪਹਿਲਾਂ ਗ ਦਸ ਰੁਪਏ ਗ ਅੱਠ- ਅੱਠੁ ਰੁਪਏ, ਸੱਤ ਰੁਪਏ ਇਨੇ ਇਨੇ ਪਿਆਜ ਰੁਪਏ ਕਿੱਲੋ ਆਉਂਦੇ ਸੀਗੇ, ਤੇ ਹੁਣ ਤਾਂ ਕਿੰਨੇ ਮਹਿੰਗੇ ਕਰ- ਗੱਲ ਤਾਂ ਉਹੀ ਹੈਗੀ ਵੀ ਆਪ ਦੀ ਤੇ ਜਿਹੜੀ ਕਿਸਾਨ ਦੀ ਉਹ ਕੀ, ਉਹਦੀ ਉਹ ਹੈ ਨੀ ਕੋਈ ਕੀਮਤ।
ਹੂੰ ਹਾਂਜੀ ਕਿਸਾਨ ਦੀ ਹਾਂਜੀ- ਹਾਂਜੀ, ਹਾਂ ਕਿਸਾਨ ਦੀ ਕੋਈ ਚੀਜ਼ ਹੈ ਨਹੀਂ। ਤੇ ਇੰਨੇ ਜਵਾਨ ਯੰਗ ਯੰਗ ਜ ਹੰ- ਜੀ ਯੰਗ ਜਨਰੇਸ਼ਨ ਔ ਸਾਰੀ ਨਸ਼ੇ। ਤੇ ਜਾਈ ਜਾਂਦੀ। ਯਾ ਇੰਨੇ ਯੰਗ ਦੀ ਡੈਥ ਹੋਈ ਜਾਂਦੀ ਹੈ ਹਨਾ, ਬਹੁਤ। ਤ ਬੁਰਾ ਹਾਲ ਹੋਇਆ ਪਿਆ ਹੇ, ਹਾਂਜੀ ਜੋ ਕੁਛ ਬੇਰੋਜ਼- ਗਾਰ ਫਿਰਦੇ ਆ ਉਹਨਾਂ ਨੂੰ ਜੋਬ ਨੀ ਦਿੰਦੇ ਤੇ ਉਹਨਾਂ ਨੇ ਆਤਮ ਹੱਤਿਆ ਹੀ ਕਰ ਲੈਣੀ ਹੁੰਦੀ । ਜੇ ਹੈ।
ਕਿਉਂਕਿ ਅੱਜ ਕੱਲ ਸਾਰੇ ਪੜੇ ਲਿਖੇ ਹੈਗੇ, ਹੂੰ।
ਹਾਂਜੀ।
ਉਹੀਓ ਨਾ ਵਾਲੀ ਸਰ ਕਾਰ ਹੈਗਾ ਜਿਵੇਂਗਾ ਥੋੜੀ ਕ ਉਹ ਕਰਕੇ ਦੇਵੇਗਾ। ਖਾ ਗਈ ਤੇ ਵੀ ਸਾਰਿਆਂ ਨੂੰ ਰੱਖ ਲੈਣਾ ਹੈਗਾ ਵੀ ਚਲੋ ਵੀ ਹਾਂ ਵੀ ਇੰਨਾ ਜ਼ਿਆਦਾ ਨਹੀ ਹੋ ਸਕਦਾ ਤਾਂ ਥੋੜੇ ਪੈਸੇ ਦੇ ਕੇ ਵੀ ਰੱਖੋ ਬੰਦੇ ਤਾਂ ਰੱਖੋ ਕੋਈ ਫੈਕ- ਟਰੀਆਂ ਚਾਲੂ ਕਰੋ, ਵੀ ਉਹਦੇ ਵਿੱਚ ਬੰਦੇ ਰੱਖ- ਹਾਂ, ਬੇਰੁਜ਼ਗਾਰ ਮਿਲ ਜਏਗਾ ਲੋਕੋ ਲੋਕਾਂ ਨੂੰਗਾ ਐਵੇਂ ਤਾਂ ਤਾਂ ਹੈਈ ਨੀਂ ਸਿਸਟਮ